ਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਜੀ ਬਸ ਥੋੜ੍ਹੇ ਫਰੀ ਸੀ ਮੈਂ ਫੋਨ ਕਰਤਾ ਤੁਹਾਨੂੰ
ਸੋਚ ਹੀ ਰਹੀ ਸੀ ਮੈਂ ਕਿਹਾ ਚੱਲ ਕਰਾਂ ਯਾਦ ਕਰਾਂ ਤੇ ਅਸੀਂ ਗੱਲ ਹੀ ਕਰ ਰਹੇ ਸੀ ਤੁਹਾਡੀ ਤੇ ਉਤੋਂ ਤੁਹਾਡਾ ਫ ਫੋਨ ਹੀ ਆ ਗਿਆ ਮੈਂ ਕਿਹਾ ਐ ਲੋ ਧੀਆ ਹੋਇਆ ਹੈ ਨਾ
ਹਾਂਜੀ ਹਾਂਜੀ ਵ ਯਾ ਔਰ ਕੀ ਕਾਰ ਰਹੇ ਓ
ਹੋਰ ਬਸ ਬੈਠੀ ਸੀ ਹੁਣੇ ਇਹਨਾਂ ਨੇ ਨਾਸ਼ਤਾ ਵਗੈਰਾ ਕੀਤਾ ਐ ਸਾਰੇ ਬੱਚਿਆਂ ਨੇ। ਹਾਂਜੀ ਤੇ ਹੁਣ ਮੈਂ ਚਾਹ ਰੱਖ ਰਹੀਂ ਸੀ ਮੈਂ ਕਿਹਾ ਚੱਲ ਬੱਚਿਆਂ ਨੂੰ
ਹਮ ਵਦੀਆ। ਹੋਰ ਸੁਣਾਓ ਘਰ ਸਭ ਵਧੀਆ ਨੇ?
ਹਾਂਜੀ ਸ ਸਭ ਵਧੀਆ।
ਹਮ ਕੀ ਕਰ ਰਹੇ ਨੇ ਬੱਚੇ ਹਾਂਜੀ ਨਾਸ਼ਤਾ ਹੋ ਗਿਆ ਕੜੀ ਬਣਾਈ। ਅੱਜ।
ਅੱਸੀਂ ਵੀ ਅੱਜ ਕੜੀ ਬਣਾਈ ਸੀ। ਕੜੀ ਚਾਵਲ ਅਸੀਂ ਇੱਕ ਤੇ ਮਤਲਬ ਸਿੰਧੀ ਕੜੀ ਬਣਦੀ ਹੈ ਨਾ ਤੇ ਉਹ ਮੇਰ ਦੀਦੀ ਜ਼ਿਆਦਾ ਬਨਾਉਂਦੇ ਨੇ ਮਤਲਬ ਜੈਪੁਰ ਦੇ ਨੇ ਨੇ ਨਾ ਮਤਲਬ ਉੱਧਰ ਸਾਈਡ ਰਾਜਸ ਸਾਂਦੇ। ਜੈਪੁਰਲੇ ਸਾਈਡ ਤੇ ਉਹ ਬਣਾਨਦੇ ਨੇ ਤੇ ਉਹਨਾ ਨੇ ਬਣਾ ਕੇ ਉਸ ਦਿਨ ਖਆਈ ਸੀ ਸਿੰਧੀ ਕੜੀ ਤੇ ਅੱਜ ਅਸੀਂ ਬਣਾਈ ਸੀ ਸਿੰਪਲ ਕੜੀ।
ਅੱਛਾ ਅੱਛਾ ਸਾਡੇ ਵੀ ਐਥੇ ਇਵੇਂ ਹੀ ਬਣਦੀ ਹੈ ਇੱਕ ਤੇ ਉਹ ਆਲੂ ਵਗੈਰਾ ਪਾ ਕੇ ਸਭ ਬਣਦੇ ਨੇ ਨਾ।
ਨਹੀਂ ਨਹੀਂ ਅਸੀਂ ਆਲੂ ਗੈਰਾ ਨਹੀਂ ਖਾਂਦੇ ਆਪਾਂ ਪਾਂਦੇ ਪਕੌੜੇ ਬਣਾ ਕੇ।
ਅਸੀ ਵੀ ਉਹਹੀ ਬਣਾਈ ਏ ਅੱਜ।
ਉਹ ਬਣਾਏ ਨਾਲ ਚਾਵਲ ਸੇ ਤੇ ਥੋੜੇ ਜੇ ਹਾਂ ਫਿਰ ਇੱਕ ਅਧਾ ਫੁਲਕਾ। ਨਾਲ ਕਿਉਂਕਿ ਚਾਵਲ ਵੀ ਜ਼ਿਆਦਾ ਨਹੀਂ ਖਾਣੇ ਚਾਹੀਦੇ ਨਾ।
ਯਾਂ ਕੜੀ ਪਰੋਂਠੇ। ਹੁਨ ਦੁਪਿਹਰੇ ਰੇ ਚੌਲ ਬਣ ਜਾਣਗੇ।
ਤੇ ਅੱਜ ਬੱਚਿਆਂ ਨੇ ਸਾਰਿਆਂ ਨੇ ਇੱਕੋ ਟਾਈਮ ਤੇ ਕੀਤਾ ਸੀ ਹੁਣੇ ਕੀਤਾ ਬਾਰਾਂ ਵਜੇ। ਨਾਸ਼ਤਾ ਵੀ ਤੇ ਦੁਪਹਿਰ ਦੀ ਉਹ ਫੇਰ ਨਾਨਕੇ ਆਏ ਨੇ ਨਾ ਫੇਰ ਥੋੜਾ ਲੇਟ ਉੱਠਦੇ ਨੇ ਤੇ ਉਹਨਾ ਨੇ ਲੇਟ ਹੀ ਖਾਣਾ ਲੇਟ ਤੇ ਪੀਣਾ ਫਿਰ ਹੂੰ ਫਿਰ ਮੈਂ ਅਸੀਂ ਵੀ ਕੁਛ ਨੀ ਕਹਿੰਦੇ ਮੈਂ ਕਿਹਾ ਚੱਲ ਕੋਈ ਨਾ ਫੇਰ ਉੱਥੇ ਜਾਣਗੇ ਫੇਰ ਇਹਨਾਂ ਦਾ ਰੂਟੀਨ ਬਣ ਜਾਣਾ ਉਹੀ। ਪੰਜ ਵਜੇ ਉੱਠਣਾ ਛੇ ਵਜੇ ਤੱਕ ਤਿਆਰ ਹੋਣਾ ਸਾਢੇ ਛੇ ਸੱਤ ਤੱਕ ਸਕੂਲ ਪਹੁੰਚਣਾ।
ਹਾਂ ਸਹੀ ਹੈ।
ਉਹੀ ਤੇ ਫੇਰ ਬਾਅਦ ਚ ਫਿਰ ਬੱਚੇ ਦੀ ਜਿੰਮੇਦਾਰੀ ਚ ਬਣ ਜਾਣਾ। ਫਿਰ ਮੈਂ ਕੁਛ ਨੀ ਕਹਿੰਦੀ ਹਨਾ ਇਹਨਾਂ ਨੂੰ ਮੈਂ ਕਿਹਾ ਚਲੋ ਸਿੱਖ ਹੂੰ, ਮੈਂ ਕੁਛ ਨੀ ਕਹਿੰਦੀ ਮੈਂ ਕਿਹਾ ਸੀ ਕਰ ਲੋ ਜੋ ਕਰਨਾ ਜਿੰਨੇ ਵਜੇ ਉੱਠਣਾ, ਦਸ ਵਜੇ ਉੱਠੋ, ਬਾਰਾਂ ਵਜੇ ਉੱਠੋ, ਇੱਕ ਵਜੇ ਉੱਠੋ, ਜਿਦੋ ਮਰਜ਼ੀ ਉੱਠੋ। ਬਸ ਇਹ ਹੁੰਦਾ ਬੱਚੇ ਸੁੱਤੇ ਦੇ ਹੁੰਦੇ ਨੇ ਨਾ, ਬੱਚਿਆਂ ਦੇ ਸੁੱਤੇ-ਸੁੱਤੇ ਸਫ਼ਾਈ ਹੋ ਜਾਏ ਤੇ ਬੜਾ ਵਧੀਆ ਰਹਿੰਦਾ ਜੇ ਕਰ ਬੱਚੇ ਜਲਦੀ ਉੱਠ ਜਾਨ ਤੇ ਸਾਨੂੰ ਗਾਹ ਪੈ ਜਾਂਦਾ ਸਾਨੂੰ ਵਿਆਹ ਰਚ ਜਾਂਦਾ ਕਦੀ ਉਹਨੂੰ ਇੱਥੋਂ ਫੜ, ਉੱਥੋ ਫੜ ਕਦੇ ਕਦੀ ਉਹ ਕੂੜੇ ਚ, ਕਦੀ ਉਹ ਪਾਣੀ ਰੋੜ ਰਿਹਾ ਕਦੀ ਕੁਛ ਕਰ ਰਿਹਾ। ਹਾਂ, ਫੇਰ ਬੜਾ ਮੁਸ਼ਕਿਲ ਹਾਂ ਬੜਾ ਮੁਸ਼ਕਿਲ ਇਨ੍ਹਾਂ ਨੂੰ ਸਾਬਨਾ ਹੋਂਦਾ। ਕੀ-ਕੀ ਕਰ ਰਹੇ ਹੋ ਤੁਸੀਂ, ਤੇ ਅੱਜ ਵੀ ਕੜੀ ਬਣਾਈ ਤੇ ਸਾਡੇ ਘਰ ਦੋ ਤਰੀਕੇ ਦੀ ਕੜੀ ਬਣੀ ਅੱਜ ਵੀ। ਬੱਚਿਆਂ ਨੀ ਖਾਣੀ। ਜੀ ਬਗ਼ੈਰ ਪਕੌੜੇ, ਬਿਨਾ ਪਿਆਜ ਲਈ।
ਅੱਛਾ।
ਬੜੇ ਹਾਂ, ਤੇ ਮੰਮਾ ਨੇ ਉਹਨਾਂ ਵਾਸਤੇ ਵੱਖਰੀ ਕੱਢੀ। ਕਿ ਬਈ ਇਹਨਾਂ ਨੇ ਖਾਣੀ ਵੀ ਨੀ ਮੇਹਨਤ ਕਰਦਾ ਕਿ ਬੱਚੇ ਅਗਰ ਖਾਣ ਨਾ ਤੇ, ਤੇ ਤਾਂ ਕਰਕੇ ਇਹਨਾਂ ਵਾਸਤੇ ਵੱਖਰੀ ਫੇਰ ਕੜੀ ਕਰਦੀ-ਕਰਦੀ। ਤੇ ਆਪਣੀ ਫੇਰ ਵੱਖਰੀ ਓਸ ਚ ਪਕੌੜੇ ਵਗੈਰਾ ਪਾ ਤੇ ਮਿਰਚਾਂ ਵਗੈਰਾ ਪਾ ਕੇ ਆਪਣੀ ਵੱਖਰੀ ਬਣਾਈ।
ਹਾਂਜੀ।
ਫਿਰ ਬੱਚੇ ਦੀ ਫਰਮਾਇਸ਼ਾ ਨਾ ਫਿਰ ਹਾਂ-ਹਾਂ ਹੁਣ ਬੈਠੇ ਨੇ ਹੁਣ ਖੇਲ ਰਹੇ ਨੇ, ਹੂੰ, ਨਹੀਂ ਫਿੱਕੀ ਨਹੀ ਖਾਂਦੇ। ਖਾਂਦੇ ਮਰ ਹੂੰ। ਖਾਂਦੇ ਮਿਰਚਾਂ ਵਾਲੀ ਨੇ, ਇਹਨਾਂ ਨੂੰ ਫਿੱਕੀ ਤੇ ਬਿਲਕੁਲ ਪਸੰਦ ਨੀ ਹੈਗੀ। ਫਿੱਕੀ ਹੋਏ ਹਾਂ। ਉਹ ਹੈਗਾ ਛੋਟਾ ਜਿਨਾਂ ਮੁੰਡਾ ਹੈਗਾ।
ਖਾਂਦੇ ਨੇ ਨਾ
ਹਾਂਜੀ।
ਲਾਈਟ ਵੇਟ ਖਾਂਦੇ ਹੋਣਗੇ, ਨਾ ਬੱਚੇ ਤੇ।
ਨਹੀਂ-ਨਹੀਂ ਆ ਤੇ ਇੱਥੇ ਨੀ ਬੱਚੇ ਲਾਈਟ ਲੁਟ ਖਾਂਦੇ, ਇੱਥੇ ਤੇ ਬੱਚਿਆਂ ਨੂੰ ਚਾਹੀਦਾ ਬਈ ਤਿੱਖਾ ਚਿਪਸ ਵਗੈਰਾ ਵੀ ਹੋਣਗੇ ਨਾ ਬਈ ਫਿੱਕੇ ਚਿਪਸ ਵਗੈਰਾ ਦੇ ਤੇ-ਤੇ ਉਹਨਾਂ ਨੇ ਨਹੀਂ ਖਾਣੇ ਜੇਕਰ ਮਿਰਚਾਂ ਵਾਲੇ ਲਿਆ ਦੋਗੇ ਨਾ ਫਿਰ ਉਹ ਖਤਮ, ਪਤਾ ਵੀ ਨਹੀਂ ਚੱਲਣਗੇ ਬਈ ਕਿੱਥੇ ਗਏ। ਅਛ ਹੈਲੋ, ਹਾਂ। ਗੋਲ ਮੈਂ ਤਹਨੂੰ ਕਿਹਾ ਗੋਲ ਕੀਤਾ ਕ
ਹੋਰ ਸੁਣਾਓ।
ਹਾਂਜੀ-ਹਾਂਜੀ। ਸਭ ਵਧੀਆ। ਸਭ ਵਧੀਆ, ਹਾਂਜੀ- ਹਾਂਜੀ, ਉਹ ਨਾ। ਫਦ ਛੁੱਟੀਆਂ ਵਗ਼ੈਰਾ ਹੋਈ, ਤੇ ਗੈਸਟ ਵਗੈਰਾ ਆਏ ਦੇ ਨੇ ਘਰ ਨਾ।
ਹਾਂਜੀ-ਹਾਂਜੀ ਹੁੰਦਾ ਹੈ।
ਜਿੱਧ ਦਾਗ ਕਰਕੇ ਹੋਰ ਬਸ ਵਧੀਆ- ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ ਸੀ, ਛੋਟੀ ਛੁੱਟੀਆਂ, ਵਧੀਆ ਕਿੱਥੇ।
ਨਹੀਂ ਵਧੀਆ, ਛੁੱਟੀਆਂ ਬੱਚਿਆਂ ਦੀਆਂ
ਵਧੀਆ ਕਹਿ ਰਹੇ ਹੋ, ਮਤਲਬ ਵਧੀਆ ਬੈਸਟ ਵਾਲਾ ਵਧੀਆ ਮਤਲਬ ਜ਼ਿਆਦਾ ਉਹ ਇਨਕਰੇਜ ਹੋਣ ਵਾਲਾ। ਹਾਂ ਨਹੀਂ-ਨਹੀਂ, ਅਰੇ ਪਤਾ ਕਿਉ ਹੁੰਦਾ। ਪੰਜਾਬੀ 'ਚ ਗੱਲ ਕਰੋ ਨਾ, ਕਈ ਵਰਲਡ ਸੇਮ ਜਿ ਹੁੰਦੇ ਨੇ, ਹੁਣ ਇਹ ਲਾਈਕ ਇਹੀ ਮਤਲਬ ਵਰਲਡ ਲੈ ਕੇ ਵਧੀਆ ਵਧੀਆ ਓਹੀ ਵਧੀਆ ਹਾਂ, ਤੇ ਉਹਦੇ 'ਚ ਮੈਂ ਥੋੜੀ ਦੂਜੀ ਭਾਸ਼ਾ ਯੂਜ ਕਰਨੀ ਪੈਂਦੀ ਹੈ ਬਈ ਕਿਹੜਾ ਭਾ ਬੋਲ।
ਹਾਂ ਸਹੀ ਹੈ ਸਹੀ ਹੈ ਨਹੀਂ ਹੁੰਦਾ ਕਦੀ ਕਦੀ ਵੀ ਹਾਂਜੀ ਹੋਰ ਮੌਸਮ ਕਿੋ ਜਾਹਾ ਹੈ
ਮੌਸਮ ਹੈ ਤੇ ਬੜਾ ਵਧੀਆ ਹੋਇਆ ਹੈਗਾ ਮਤਲਬ ਧੁੱਪ ਨੀ ਹੈਗੀ ਇੰਨੀ ਨਾ ਮਤਲਬ ਜ਼ਿਆਦਾ ਧੁੱਪ ਹੋਣਾ ਨੀ ਹੈਗਾ ਹਲਕਾ ਹਲਕਾ ਧੀਮਾ ਧੀਮਾ ਜਰਾ ਬੋਲਦੇ ਨਾ ਵੀ ਕੋਈ ਠੰਡੀ ਠੰਡੀ ਧੁੱਪ
ਹਾਂਜੀ
ਚੀਜ਼ ਰਾਤੀ ਤੇ ਇੱਥੇ ਬੜਾ ਬਰਸਾਤ ਵਗੈਰਾ ਆਈ ਹੈ ਬੜੀ ਬਰਸਾਤ ਵਗ਼ੈਰਾ ਰਹੀ ਹੈ ਇੱਥੇ ਤੇ ਰਾਤੀ ਬੜਾ ਆਂਧੀ ਤੂਫਾਨ ਜਾਏਗਾ ਸੀ
ਵਧੀਆ ਚਲੋ ਮੌਸਮ ਵਧੀਆ ਕਿ ਨਾ
ਹਾਂਜੀ
ਹੁਣ ਤਾਂ ਨਹੀਂੀ ਛੁੱਟੀਆਂ ਵੱਧਣਗੀਆਂ ਕਿਉਂਕਿ ਮੌਸਮ ਹੀ ਵਧੀਆ ਹੋ ਗਿਆ
ਹਾਂ ਉਹ ਗਰਮੀਆਂ ਚ ਹੁੰਦਾ ਏ ਜ ਜੇ ਗਰਮੀ ਜ਼ਿਆਦਾ ਪਏ ਨਾ ਫੇਰ ਜਾ ਇਹਨਾਂ ਦੀ ਕਈ ਵਾਰੀ ਛੁੱਟੀਆਂ ਵਗੈਰਾ ਪੈਂਦੀਆਂ ਤੇ ਹੁਣ ਤੇ ਮੌਸਮ ਵਗੈਰਾ ਠੀਕ ਨੇਂ ਸ਼ੁਰੂ ਸ਼ੁਰੂ ਚ ਬੜੀ ਗਰਮੀ ਪਈ ਸੀ। ਜੇ ਤੇ ਤਾਂ ਬੱਚੇ ਦੀ ਛੁੱਟੀਆਂ ਜਲਦੀ ਪਾ ਟੀਆਂ ਸਨ
ਹਾਂ ਮਈ ਵਿੱਚ ਮਈ ਅਪ੍ਰੈਲ ਇਚ ਪਏ ਗਈ ਨਾ ਅਪ੍ਰੈਲ ਇਚ ਵੀ ਤੇ ਕਿੰਨੀ ਪਈ ਸੀਂ
ਹਾਂ ਪੁਚ ਪੁਚ ਅਪ੍ਰੈਲ ਚ ਵੀ ਹਮ ਹਮ
ਚਲੋ ਹੋਰ ਸੁਨਾਓ। ਬਲੈਂਕ
ਹੋਰ ਬਸ ਬੈਠ ਠੇ ਸੀ ਸੋਚ ਰਹੇ ਸੀ ਬੱਚਿਆਂ ਨੂੰ ਕਿਧਰੇ ਘੁੰਮਾਨ ਵਗੈਰਾ ਲੈ ਕੇ ਜਾਈਏ। ਬੱਚਿਆਂ ਨੂੰ ਸੋਚ ਨੀਆ ਕਿਧਰੇ ਘੁਮਾ ਕੇ ਲੈਨ ਜਾਏ ਘੁਮਾਣ ਲੈਨ ਜਾਹੀਏ ਤੇ ਓਹ ਫੇਰ ਓਹ ਹੋ ਜਾਂਦਾ ਐ ਮੌਸਮ ਹੁਹ ਧੁੱਪ ਨਿਕਲ ਜਾਂਦੀ ਹੈ। ਜੇ ਬੈਠ ਹਾਂ ਜਦੋ ਕਿਤੇ ਆਰਾਮ ਨਾਲ ਬਹਿ ਜਾਓ ਥੋੜਾ ਕੰਮ ਕੁਮ ਕੋਈ ਹੋਰ ਕਰ ਲਓ ਤੇ ਉਹ ਧੁੱਪ ਠੰਡੀ ਪੈ ਜਾਂਦੀ ਹੈ ਫਿਰ।
ਅ ਹਾਂ ਤੁਹਾਨੂੰ ਪਤਾ ਲੱਗ ਜਾਂਦਾ ਏ ਨਾ ਕਿ ਨਿਕਲਨ ਲੱਗੇ ਨੇ ਬਾਹਰ ਹੂੰ ਸਹੀ ਹੈ।
ਤਾਂ ਕਰਕੇ
ਹੋਰ ਕੀ ਕਰ ਰਹੇ ਨੇਂ ਸਾਰੇ।
ਆਪਣਾ ਪੱਖੇ ਪੁੱਖੇ ਬੰਦ ਕਰਕੇ ਬੈਠੇ ਨੇ ਕਿਉਂਕਿ ਮੌਸਮ ਅੱਛਾ ਹੋਇਆ ਦਾ ਨਾ ਇੱਥੇ। ਤੇ ਰਾਤੀ ਤੇ ਅਸੀ ਆਪਣੇ ਬਾਹਰ ਇੱਥੇ ਵੇਹੜੇ ਚ ਈ ਬੈਠੇ ਹੋਏ ਸੀਗਾ ਹੂੰ ਬੜਾ ਵਧੀਆ ਬਾਹਰ ਬੈ ਕੇ ਆਪਾਂ ਸੋਚ ਖਾਦੀ ਹਾਂ ਇਹ ਨਾ ਹਾਂ ਆਪਣਾ ਘਰ ਦਾ ਵਿਹੜਾ ਹੋਏ ਨਾ ਤੇ ਉਹਦੇ ਚ ਮਿੱਟੀ ਮਾਟੀ ਨੀ ਆਦੀ ਅਗਰ ਬਹਿ ਕੇ ਕੁਛ ਖਾ ਪੀ ਲਿਓ ਨਾ। ਤੇ ਮਿਟੀ ਵਗੈਰਾ ਨੀ ਆਦ ਦੀ ਜੇ ਕੋਈ ਬਾਹਰ ਵਗੈਰਾ ਛੱਤ ਛੱ ਤੇ ਚਲੇ ਜਾਣਾ ਕੁੱਛ ਵੀ ਖਾਓਗੀ ਕਚਰ-ਕਚਰ ਜਾਂ ਮੂੰਹ ਚ ਮਿੱਟੀ ਆਏਗੀ।
ਮ ਤੇ ਹੈ ਉਹ ਫਿਰ ਮਿੱਟੀ ਉੱਡਦੀ ਹੈ ਨਾ,
ਹਾਂ ਫ ਕਿਰ ਕਿਰਾ ਹੋ ਜਾਂਦਾ ਸਵਾਦ ਬਿਲਕੁਲ ਫਿਰ ਅੱਗੋ ਗਾਦ ਲਾਈਫ ਟਾਈਮ ਚ ਕਿ
ਹਾਂਜੀ, ਹੂੰ-ਹੂੰ-ਹੂੰ, ਸਹੀ ਹੈ ਹਾਂਜੀ।
ਵੀ ਉਹ ਹੋ ਜਾਂਦੇ ਨੇ ਇੱਕਦਮ ਬਹੁਤ ਅਜੀਬ ਜਿਹਾ ਲੱਦਾ ਉਹ ਕਿਸੀ-ਕਿਸੀ-ਕਿਸੀ ਚੀ ਬੋਲਦੇ ਨੇ,
ਹੂੰ-ਹੂੰ-ਹੂੰ, ਹੋਰ ਕਿੱਥੇ ਘੁੰਮਣ ਨੀ ਗਏ ਜਾਓਗੇ ਹੁਣ ਮਤਲਬ ਉੱਥੇ ਹੀ ਘੁੰਮਣਾ ਹੈ ਕਿ ਬਾਹਰ ਵੀ ਜਾਓਗੇ ਕਿੱਤੇ
ਖੋ ਬਾਹਰ ਤੇ ਨਹੀਂ ਜਾਣ ਦਾ ਉਹ ਨੀ ਹੈਗਾ ਕਿਧਰੇ ਭਾਰ ਡਰ ਲਗਦਾ ਬੱਚਾ ਜਾਿਆਦਾ,
ਅੱਛਾ ਬਸ ਮਤਲਬ ਇੱਥੇ ਹੀ ਸ਼ਹਿਰ ਚ ਘੁੰਮੋਗੇ ਆਪਣੇ
ਕਮਾਵਾਂਗੇ ਪਹਿਲਾਂ ਇਹਨਾਂ ਨੂੰ
ਅੱਛਾ ਵਧੀਆ,
ਬਾਰ ਹਾਂ ਕੱਲਿਆਂ ਬੱਚਿਆਂ ਲਈ ਜਾਂਣਦੇ ਨਾਥੜਾ ਡਰ ਲੱਗਦਾ। ਸਾਰੇ ਇਕੱਠੇ ਹੋਣਗੇ ਨਾ, ਫਿਰ ਜਾਵਾਂਗੇ ਤੇ ਸਾਰੇ ਜੇ ਭੈਣ ਭਰਾਵਾਂ ਇਕੱਠ ਇਕੱਠੇ ਹੋਣਗੇ ਫਿਰ ਫਿਰ ਮਜ਼ਾ ਵੀ ਆਦਾ ਫਿਰ ਹਨਾ।
ਹਾਂਜੀ
ਹੂੰ ਦੇਖੋ ਹੁਣ ਕਿੱਥੇ ਜਾਂਦੇ ਆ। ਹਾਂਜੀ ਹਾਂਜੀ ਬਸ ਵਧੀਆ।
ਹੂੰ ਆਓ ਚੱਕਰ ਲਗਾਓ ਇੱਥੇ। ਤੇ ਸਾਨੂੰ ਵੀ ਮਿਲ ਜਾਓ।
ਹਾਂਜੀ ਹਾਂਜੀ ਬਿਲਕੁਲ ਕਿਸ ਦਿਨ ਆਵਾਂਗੀ ਥੋੜ੍ਹਾ ਸਪੈਸ਼ਲ ਟਾਈਮ ਕੱਢ ਕੇ ਥੋੜ੍ਹਾ ਸਪੈਸ਼ਲ ਕੱਢਾਂਗੇ ਟਾਈਮ ਕਿਉਂਕਿ ਟਾਈਮ ਕੱਢਣਾ ਤਾਂ ਬੜਾ ਔਖਾ ਹੋ ਜਾਂਦਾ। ਘਰ ਦੇ ਕੰਮ ਬਾਹਰ ਦੇ ਕੰਮ ਆਪਣਾ ਵੀ ਸੈਲਫ ਕੇਅਰ ਵੀ ਤੇ ਫੇਰ ਥੋੜਾ ਮੁਸ਼ਕਿਲ ਹੋ ਜਾਂਦਾ ਟੈਮ ਵਗੈਰਾ ਕਢਣਾ ਨਾ।
ਤਾਂ ਹੁਣ ਵੀ ਬੱਚੇ ਖੇਡ ਰਹੇ ਨੇ ਲੱਗੇ ਰਹੇ ਨੇ ਅੰਦਰ ਕਮਰੇ ਐਨਾ ਨੂੰ ਏਸੀ ਚਲਾ ਕੇ ਦੇ ਦਿੰਨੀ ਆ ਵੀ ਜੋ ਮਰਜ਼ੀ ਕਰੋ ਫੋਨ ਚਲਾਓ ਖੇਡੋ ਜੋ ਮਰਜ਼ੀ ਕੱਲ ਬੱਚਿਆਂ ਨੇ ਸਾਰਾ ਗਿੱਲਾ ਕਰ ਰੱਖਿਆ ਸੀ ਦੁਪਹਿਰ ਦੇ ਟਾਈਮ ਪਾਣੀ ਪੁੱਜੀ ਭਰ ਕੇ ਰਖ ਤਾਂ ਸੀ।
ਹੂੰ ਹੂੰ ਹੂੰ ਚਲੋ ਠੀਕ ਹੈ ਫੇਰ ਮੈਂ ਲਗਾਦੀ ਹਾਂ ਠੀਕ ਹੈ ਫੇਰ ਫਰੀ ਹੋ ਕੇ ਲਗਾਦੀ ਹਾਂ ਥੋੜਾ ਕੰਮ ਕਰ ਲਾ ਮੈਂ ਠੀਕ ਹੈ।
ਹਾਜੀ
ਹਾਂਜੀ ਸਤਿ ਸ੍ਰੀ ਅਕਾਲ ਓਕੇ।